ਹਾਂਜੀ ਸਤ ਸ੍ਰੀ ਅਕਾਲ ਹਾਂਜੀ ਹਾਂਜੀ ਵਧੀਆ ਹੋ ਕੀ ਕਰ ਰਹੇ ਸੀ
ਤੇ ਡਸਟਿੰਗ ਦੇਖ
ਅੱਛਾ ਹ ਬਸ ਵਧੀਆ ਮੈਨੂੰ ਨਾ ਪਤਾ ਲੱਗਾ ਸੀ ਕਿ ਤੁਸੀਂ ਬੀਐਡ ਕਰ ਰਹੇ ਹੋ ਹਾਂ ਤੇ ਉਹ ਨਾ ਮੈਂ ਵੀ ਸੋਚ ਰਹੀ ਸੀ ਕਿ ਮੈਂ ਕਰ ਲੈ ਕੁਛ ਤੇ ਫਿਰ ਮੈਨੂੰ ਪਤਾ ਲੱਗਾ ਕਿ ਤੁਹਾਡਾ ਕੀ ਤੁਸੀਂ ਕਰ ਰਹੇ ਹੋ ਮੈਂ ਕਿਹਾ ਚੱਲ ਥੋੜੇ ਨੌਲੇਜ ਲੈ ਲੈਂਣੀ ਹ ਇਹਨਾਂ ਕੋਲ ਬ ਕੀ ਹੈ ਕਿਵੇਂ ਕਰਨੀ ਹੈ ਕੀ ਹੈ ਕਿੰਨੇ ਸਾਲ ਦੀ ਹੋ ਗਈ ਹੈ
ਜੀ ਜੀ ਜੀ ਇਹ ਮੈਂ ਨਾ ਵੈਸੇ ਤਾਂ ਆਪਣੇ ਉੱਧਰ ਵੀ ਭਰੀ ਜਾਂਦੀ ਹੈ ਅਹ ਜਿਵੇਂ ਕਿ ਜਿਹੜੀ ਜਿਹੜੀ ਪਾਸੇ ਹੋਈ ਹੈ ਪਰ ਮੈਂ ਨਾ ਆਪਣੇ ਪੇਕੇ ਵਾਲੀ ਸੈਰੀ ਭਰੀ ਹੈ ਕਿਉਂਕਿ ਨਾ ਇੱਥੇ ਨਾ ਬੱਚੇ ਨਾਲ ਨਾ ਥੋੜ੍ਹਾ ਮਾਇੰਡ ਫਰੈਸ਼ ਹੋ ਕੇ ਨਾ ਪੜ੍ਹਿਆ ਜਾਂਦਾ ਹੈ ਜੋ ਹੁੰਦੇ ਆ ਬੱਚ ਆਪਣੇ ਨਾਨੀ ਨਾਨੀ ਕੋਲ ਖੇਡ ਲੈਂਦਾ ਹੈ ਤੇ ਥੋੜਾ ਪੜ੍ਹਨ ਨੂੰ ਮੌਕਾ ਮਿਲ ਜਾਂਦਾ ਹੈ
ਇੱਦਾਂ ਥੋੜ੍ਹੇ ਮੈਨੂੰ ਫੀਸ 'ਚ ਵੀ ਥੋੜ੍ਹਾ ਡਿਸਕਾਊਂਟ ਲੱਗਿਆ ਸੀ ਇਹਨਾਂ ਬੜੀ ਇਹਨਾਂ ਦੀ ਫੀਸ ਬੜੀ ਜ਼ਿਆਦਾ ਹੁੰਂਦੀ ਹੈ ਵੈਸੇ ਤਾਂ ਅਗਰ ਆਪਾਂ ਰੈਗੂਲਰ ਚ ਨਾ ਪਰ ਇਹ ਵੀ ਡੰਮੀ ਵਗੈਰਾ ਭਰ ਹੈ ਨਾ ਇਰਾਗਲਰ ਪਰ ਇਹ ਤੇ ਇਹਨਾਂ ਦੀ ਫੀਸ ਨਾ ਢਾਈ ਢਾਈ ਲੱਖ ਤੱਕ ਪਹੁੰਚ ਜਾਂਦੀ ਹੈ ਤੇ ਦੋ ਸਾਲ ਦਾ ਢਾਈ ਲੱਖ ਹੁਣ ਮੈਂ ਜਿਹੜੀ ਹੈਗੀ ਆ ਮੇਰੀ ਤਾਂ ਥੋੜ੍ਹੀ ਘੱਟ ਫੀਸ ਹੀ ਹੈਗੀ ਥੋੜੀ ਕਿ ਘੱਟ ਹੈਗੀ ਹਾਫ ਚ ਵੀ ਹਾਫ ਥੋੜੀ ਹੈਗੀ ਆ ਹਾਫ ਤੋਂ ਵੀ ਹੈਗੀ ਆ ਸੋਰੀ ਇਹਦੇ ਕਰਕੇ ਕਿਹਿੰਨਾ ਮੈਂ ਥੋੜਾ ਬੀ ਐਡ ਤੇ ਨਾ ਮੇਰਾ ਨਾ ਸ਼ੁਰੂ ਮੰਦ ਸੀਗਾ ਮੈਂਰੇ ਟਾਈਮ ਤੋਂ ਨਾ ਮੈਂ ਮ ਮੇਰੇ ਬੜਾ ਮਨ ਸੀ ਮੈਂ ਬੀਐਡ ਕਰਾਂ ਪਰ ਮੈਨੂੰ ਨਾ ਹਾਲੇ ਮੌਕਾ ਨੀ ਲੱਗਿਆ ਕਦੀ ਵਿਆਹ ਆ ਗਿਆ ਸੀ ਥੋੜ੍ਹੀ ਮੈਰਿਜ ਹੋ ਗਈ ਲੱ ਗਈ ਸੀ ਫਿਰ ਬੇਬੀ ਹੋ ਗਿਆ ਤੇ ਫਿਰ ਨਾ ਤਾਂ ਵਿੱਚ ਛੁੱਟਦੀ ਜਾ ਰਹੀ ਸੀ ਮੈਂ ਕਿਹਾ ਚਲੋ ਹੁ ਬੀਡ ਸਟਾਰਟ ਕਰ ਲਈਏ ਬੀਡ ਦਾ ਦੋ ਸਾਲ ਦਾ ਪ੍ਰੋਸੈਸ ਹੈ ਮੇ ਫਰਡ ਨੇ ਬਲਕਿ ਪਹਿਲਾਂ ਹੀ ਕਰ ਲਈ ਹੁਣ ਉਹ ਕਾਫੀ ਸਹੀ ਨੇ ੁਣ ਥੋੜੀ ਈਟ ਈ ਕਰੀ ਜਾਂਦੀਆਂ ਨੇ ਕੀ ਕਰਕੇ ਸੀ ਤਾਂ ਉਹਨਾਂ ਨੂੰ ਪੰਜਾਬ ਅਹ ਇਹਦੇ ਵਿੱਚ ਟੀਚਿੰਗ ਨੌਕਰੀ ਮਿਲ ਗਈ ਇਹਨਾਂ ਨੂੰ ਗਵੌਰਮੈਂਟ ਜੋਬ ਮੈਂ ਕਾਸ਼ ਮੈਂ ਵੀ ਕੀਤੀ ਤੀ ਹੁੰਦੀ ਉਸ ਟਾਈਮ 'ਤੇ
ਅੱਛਾ ਅੱਛਾ ਹਾਂ
ਜੀ ਜੀ ਤੇ ਬਸ ਇਹਦੇ ਵਿੱਚ ਆਪਾਂ ਨੂੰ ਨਾ ਪੰਜ ਮੇਰੇ ਹਾਂਜੀ ਹਾਂਜੀ ਅਹ ਬਸ ਇਹ ਕੰਪਲਸਰੀ ਆ ਸਾਡੇ
ਹਾਂ ਅੱਜ ਕੱਲ ਦੇਖ ਜਿਹੇ ਵੀ ਸਕੂਲ ਰਿਜ਼ਿਊਮ ਵਗੈਰਾ ਦੇਣ ਜਾਣ ਉਹ ਇਹੀ ਪੁੱਛ ਛ ਦੇ ਨੇ ਕਿ ਬੀ ਐਡ ਹੋ।
ਹਾਂਜੀ ਹਾਂਜੀ ਬੀਐਡ ਹੋ ਗਈ। ਉਹ ਤਾਂ ਹੈਗੀ ਸੀ ਬੈਚਲਰ ਡਿਗਰੀ ਤਾਂ ਮੇਰੇ ਕੋਲ ਹੈਗੀ ਸੀ ਬਟ ਮੇਰੇ ਕੋਲ ਇਹ ਵਾਲੀ ਬੀ ਐਡ ਹੋਣੀ ਜ਼ਰੂਰੀ ਸੀ ਨਾ ਅਗਰ ਕਿਸੇ ਵੀ ਆਪਾਂ ਸਕੂਲ ਕੋਲਜ ਸਕੂਲ ਵਗੈਰਾ ' ਲੱਗਣਾ ਇਸ ਕਰਕੇ ਨਾ ਬੀ ਐਡ ਜ਼ਰੂਰੀ ਸੀ। ਇਹਦੇ ਵਿੱਚ ਤਾਂ ਹੁਣ ਮੇਰਾ ਸ ਮ ਚੱਲਦਾ ਪਿਆ ਤੇ ਉਹ ਫਸਟਮ ਦੇ ਵਿੱਚ ਵੀ ਇਗਜ਼ਾਮ ਦਿੱਤੇ ਸੀ ਸੈਕਿੰਡ ਵਿੱਚ ਨੇ ਇਹਦੇ ਵਿੱਚ ਪੰਜ ਤਾਂ ਇਹਨਾਂ ਦੇ ਕੰਪਲਸਰੀ ਸਬਜੈਕਟਸ ਹੁੰਦੇ ਨੇ ਤੇ ਦੋ ਆਪਾਂ ਨੇ ਆ ਆਪਣੇ ਟੀਚ ਟੀਚਿੰਗ ਸਬਜੈਕਟ ਚੂਜ਼ ਕਰਨੇਉੁੰਦੇ ਆ ਵੀ ਕਿਹੜੇ ਤੁਸੀਂ ਸਬਜੈਕਟ ਚੂਜ਼ ਕਰਨੇ ਨੇ
ਹ
ਜਿਹੜੇ ਮਰਜ਼ ਜੀ ਜੇ ਚੂਜ਼ ਕਰ ਲਓ ਅਗਰ ਤੁਹਾਨੂੰ ਮੈਂ ਪੰਜਾਬੀ ਐਨ ਮੈਥਸ ਲਿਆ ਕਿਉਂਕਿ ਮੇਰਾ ਮੈਥਸ ਵਧੀਆ ਸੀ।
ਅੱਛਾ
ਤੇ ਹੁਣ ਜਿਸ ਤਰ੍ਹਾਂ ਹਰਿਆਣੇ ਚ ਮੈ ਹੋਈ ਹੈ ਹਰਿਆਣੇ ਵਿੱਚ ਆਪਾਂ ਨੂੰ ਉਹ ਹਿੰਦੀ ਜਿਵੇਂ ਕਿ ਉੱਥੇ ਹਿੰਦੀ ਜਿਆਦਾ ਚਲਦੀ ਹੈ ਨਾ ਪੰਜਾਬੀ ਟੀਚਰ ਦੀ ਲੋੜ ਹੈਗੀ। ਇਸ ਕਰਕੇ ਉੱਥੇ ਪੰਜਾਬੀ ਮੈਂ ਉਹ ਵਧੀਆ ਲਈ ਹੈ। ਵੀ ਪੰਜਾਬੀ ਸਹੀ ਹੈ।
ਬਸ ਇਸ ਕਰਕੇ ਨਾ ਹੁਣ ਥੋੜਾ, ਪੜ੍ਹਾਈ ਤੇ ਜ਼ਿਆਦਾ ਜ਼ੋਰ ਪੈਂਦਾ ਪਿਆ ਨਾ, ਹੁਣ ਥੋੜਾ ਬੱਚੇ ਵੱਲ ਦੀ ਧਿਆਨ ਕੱਟ ਦਿੱਤਾ ਜਾਂਦਾ। ਪਰ ਉਹ ਹੈ, ਬੱਚਾ ਥੋੜਾ ਸੰਭਲ ਜਾਂਦਾ ਮੇਰੀ ਕੁੜਆ ਛੋਟੀ ਹੈ ਨਾ ਹਾਲੇ ਢਾਈ ਸਾਲ ਦੀ ਹਾਲੇ ਸਕੂਲ ਵਿੱਚ ਤਾਂ ਲੱਗੀ ਨੀ ਮੈਂ ਕਿਹਾ ਚਲੇ ਹੁੰਦੇ ਹੁੰਦੇ ਮੇਰੀ ਬੀ ਐਡ ਕੰਪਲੀਟ ਹੋਜੇਗੀ। ਜਦੋਂ ਤੱਕ ਆਪਣੇ ਦੂਸਰੇ ਪਲੇ ਵੇ ਵਗੈਰਾ ਜਾਏਗੀ ਜਾਂ ਨਰਸਰੀ ਵਗੈਰਾ 'ਚ ਹੋਏਗੀ ਉਦੋਂ ਤੱਕ ਤਾਂ ਮੇਰੀ ਬੀ ਐਡ ਕੰਪਲੀਟ ਹੋਜੇਗੀ ਇੱਕ ਸਾਲ ਦੀ ਰਹਿਗੀ ਇੱਕ ਸਾਲ ਦੇ ਵਿੱਚ ਮੇਰੇ ਬੱਚੇ ਬੜਾ ਗਰੋਥ ਕਰ ਜੇਗਾ। ਅਗਰ ਤੁਸੀਂ ਵੀ ਕਰਨੀ ਆ ਨਾ ਤੁਸੀਂ ਆਪਣੇ ਜੋ ਵੀ ਤੁਹਾਨੂੰ ਸਬਜੈਕਟ ਕੀ ਟੀਚ ਕਰਨੇ ਆ ਤੁਸੀਂ ਜਿਹੜੇ ਤੁਹਾਡੇ ', ਇੱਛਾ ਹੈਗੀ ਏ ਕਈ ਪੋਲੀਟੀਕਲ ਰੱਖਦੇ ਨੇ ਹਿਸਟਰੀ ਰੱਖਦੇ ਨੇ, ਟੀਚਿੰਗ ਸਬਜੈਕਟ ਕਈ ਇੰਗਲਿਸ਼, ਹਿੰਦੀ ਮੈਥਸ, ਸਾਇੰਸ ਜੋ ਵੀ ਤੁਹਾਡਾ ਮਨ ਕਰੇ ਤੁਸੀਂ ਉਹ ਰੱਖ ਸਕਦੇ ਹੋ। ਉਹਦੇ ਵਿੱਚ ਨਾ ਵਧੀਆ ਨਾਲੇ, ਆਪਣਾ ਪੜ੍ਹਾਈ ਦੇ ਵਿੱਚ ਮਨ ਵੀ ਲੱਗਦਾ ਹੈ ਬੱਚੇ ਦੇਖਦੇ ਨੇ ਹੁਣ ਮੈਨੂੰ ਦੇਖੋ ਗੁਡੀਆ, ਮੈਨੂੰ ਦੇਖਦੀ ਨਾ ਪੜ੍ਹਦੀ ਹੋਈ ਨੂੰ ਮੰਮਾ ਪੜ੍ਹੀ ਜਾਂਦੇ ਨੇ ਮੇਰੇ ਨਾਲ ਹੀ, ਬੁੱਕਸ ਲੈ ਕੇ ਆ ਜਾਂ ਦੀ ਹੈ।
ਅੱਛਾ ਵਧੀਆ ਗੱਲ ਏ ਫਿਰ ਤੇ ਵਧੀਆ ਏ।
ਇਹ ਬੱਚਿਆਂ ਨੂੰ ਮੋਟੀਵੇਟ ਮੋਟੀਵੇਸ਼ਨ ਮਿਲਦੀ ਹੈ ਵੀ ਬੱਚਾ ਵੀ ਪੜ੍ਹਨ ਵੱਲ ਹੋ ਜਾਂਦਾ ਵੀ ਮਾਂ ਪੜ੍ਹੀ ਜਾਂਦੀ ਹੈ ਮੈਂ ਕਿਉਂ ਨੀ ਪੜ੍ਹਨਾ। ਮੈਂ ਪੜ੍ਹਨ ਬੈਠੂਗੀ ਨਾਲ ਉਹਦੇ ਨਾਲ ਕੋ ਗੀ ਮੰਮਾ ਮੇਰੀ ਪੈਨ, ਮੰਮਾ ਮੇਰਾ ਪੈਨਸਿਲ।
ਅੱਛਾ, ਅੱਛਾ
ਕਹਾਂ ਹੈ ਵੀ ਹਿੰਦੀ ਬੋਲਦੀ ਏ ਵਿੱਚ ਪੰਜਾਬੀ ਬੋਲਦੀ ਏ ਬੜੀ ਉਹ ਇਹਨਾਂ ਬੱਚਿਆਂ ਨੂੰ ਨਾ ਥੋੜ੍ਹਾ ਹੁੰਦਾ ਮੰਮੀ ਪੜ੍ਹੀ ਜਾਂਦੇ ਹੈ ਮੈਂ ਕਿਉਂ ਨਾ ਪੜ੍ਹਾਂ। ਮੇਰੇ ਗੁਡੀਆਂ ਤਾਂ ਬੜੀ ਹਾਂ ਇਸ ਪਾਸੀਓ ਨਾ ਸਾਰੇ ਪਾਸੇ ਕਹਿੰਦੇ ਨੇ ਸਾਰੇ ਕਹਿੰਦੇ ਨੇ ਬਲਕਿ, ਟੱਚਵੁਡ ਸਿਆਣੀ ਬਹੁਤ ਹੈ।
ਅੱਛਾ ਅੱਛਾ ਨਹੀਂ ਵਧੀਆ ਫਿਰ ਅੱਜ-ਕੱਲ੍ਹ ਨਾ ਬੱਚੇ ਐਵੇਂ ਦੇ ਹੀ ਹੋਣੇ ਚਾਹੀਦੇ ਨੇ। ਨਹੀਂ ਤਾਂ ਕਈ ਬੱਚੇ ਤਾਂ ਇੰਨੇ ਅਫਲਾਦੂਨ ਹੁੰਦੇ ਨੇ ਮਤਲਬਹ ਕੁੱਛ ਕਹਿ ਦੋ ਤੇ ਨਾਲ ਅੱਗੋਂ ਚਾਰ ਗੱਲਾਂ ਸੁਣਾਉਂਦੇ ਅੱਗੇ ਬੱਚੋਂ।
ਹਾਂਜੀ
ਹਾਂ ਵਧੀਆ ਸਗੋਂ ਤੁਸੀਂ ਸ਼ੁਰੂ ਤੋਂ ਹੀ ਬੇਟੀ ਨੂੰ ਸਿਖਾ ਰਹੇ ਹੋ ਵਧੀਆ ਅੱਛੀ ਗੱਲ ਹੈ ਜੀ।
ਜੀ-ਜੀ ਬਸ ਉਹ ਥੋੜੇ ਉਹ ਬੱਚਾ ਮੰਮੀ ਨੂੰ ਪੜ੍ਹਾਈ ਕਰਦੇ ਦੇਖਦੇ ਨਾ ਫਿਰ ਆਪ ਵੀ ਇਹਦਾ ਮੋਟੀਵੇਸ਼ਨ ਮਿਲਦੀ ਹੈ ਬੱਚੇ ਨੂੰ ਚਲੋ ਮੈਂ ਵੀ ਪੜ੍ਹਾਈ ਕਰਦਾ ਥੋੜ੍ਹਾ।
ਹਾਂ ਹਾਂ ਇਹ ਤੇ ਬੜਾ ਫ਼ਰਕ ਪੈਂਦਾ ਹੈ।
ਖੁਦ ਟੀਚਰ ਨੇ ਉਹਨਾਂ ਨੇ ਨਾ ਇਹਨੂੰ ਸਕੂਲ ਵਿੱਚ ਨਾ ਇੱਕ ਬੁੱਕ ਲਿਆ ਕੇ ਦਿੱਤੀ ਦੀ ਹੋ ਇਹ ਮਿਕਸ ਬੁੱਕ ਹੈ। ਸਾਰੇ ਚੀਜ਼ ਆ ਗਏ ਨੇ ਫਰੂਟ ਸਰ ਵਗੈਰਾ ਸਭ ਕੁਝ ਜਿਸ ਤਰਾਂ ਹੁੰਦੀਆਂ ਨਾ ਮਿਕਸ ਬੁਕ ਰੈਮਸ ਵੀ ਹੋ ਗਿਆ ਸਭ ਕੁਛ ਹੋ ਗਿਆ ਉੇ ਬੁੱਕਸ ਉਹ ਸਭ ਕੁਛ ਹੈ ਉਹ ਦੇਖ ਕਿ ਇਹਨੂੰ ਸਾਰੀ ਨਾਰੋਸ਼ਟੀ ਆਉਂਦੀ ਹੈ ਵੀ ਮੈਂ ਇਹ ਮੰਮਾ ਇੱਕ ਹੈ ਮੰਮਾ ਇੱਕ ਕੀ ਹੈ ਇਕ ਹੀ ਐਸਾ ਕੁਝ ਪੁੱਛਦੀ ਹਦੇ ਵਿਚ ਚਲੋ ਥੋੜਾ ਕਾਫੀ ਨੌਲੇਜ ਵੀ ਹੋ ਗਈ ਆ ਮੈਂ ਉਹੀ ਕਹਿੰਦੀ ਆ ਵੀ ਇਹਨੂੰ ਥੋੜੀ ਚਲ ਦੇਖ ਕੇ ਨਾ ਇੰਸਪੀਰੇਸ਼ਨ ਮਿਲਦੀ ਆ ਬੱਚਿਆਂ ਨੂੰ ਵੀ ਮਾਂ ਪੜ੍ਹੀ ਜਾਂਦੀ ਹੈ ਮੈਂ ਵੀ ਪੜ੍ਹਾ
ਹਾਂ ਨਹੀਂ ਸਹੀ ਹੈ ਮੈਨੂੰ ਵੀ ਬੱਸ ਆ ਸੀ ਮੈਂ ਬੀਐਡ ਕਰਨੀ ਸੀ ਕੋਈ ਮੈਨੂੰ ਕਹਿ ਰਿਹਾ ਸੀ ਕਿ ਬੀ ਏਡ ਨਾ ਕਰੋ ਬਮ ਏ ਵਗੈਰਾ ਫਾਰਮ ਪਾ ਲੋਓ ਜਾਂ ਕੁਛ ਵਸੇ ਬੀਏ ਦੁਬਾਰਾ ਕਰ ਲ ਲੋ ਫਿਰ ਮੈਂ ਕਿਹਾ ਤੁਹਾਡਾ ਪਤਾ ਲੱਗਿਆ ਸੀ ਤੁਸੀਂ ਕਰ ਰਹੇ ਹੋ ਮੈਂ ਕਿਹਾ ਤੁਹਾਡ ਕੋਲ ਕੁੱਛ ਨ ਦੁਬਾਰਾ
ਹਾਂਜੀ ਹਾਂਜੀ ਨਹੀਂ ਨਹੀਂ ਉਹ ਬੀਏਡ ਦੇ ਵਿੱਚ ਤਾਂ ਵੈਸੇ ਸਹੀ ਹੈ ਵੈਸੇ
ਤੇ ਇਹ ਬੀ ਐਡ ਹੈ ਜੋ ਪਲੱਸ ਟੂ ਤੋਂ ਬਾਅਦ ਵੀ ਹੈਗੀ ਹੈ
ਨਹੀਂ ਪਲੱਸ ਟੂ ਤੋਂ ਬਾਅਦ ਅਗਰ ਕਰਨੀ ਹੈ ਤੇ ਤੁਹਾਨੂੰ ਪਹਿਲਾਂ ਬੀ ਏ ਕਰਨੀ ਪਏਗੀ ਹੁਣ ਇਧਰ ਨਾ ਬੀ ਏ ਬੀਐਡ ਅਗਰ ਤੁਸੀਂ ਇਕੱਠੀ ਕਰਨੀ ਹੈ
ਹਮ ਹਮ ਅੱਛਾ ਠੀਕ ਹੈ ਠੀਕ ਹੈ
ਚਾਰ ਸਾਲ ਦੀ ਆ ਬੀ ਏ ਬੀਏਡ ਸਾਡੇ ਟਾਈਮ ' ਤਾਂ ਇਹ ਇਹ ਹੈ ਨਹੀਂ ਸੀ ਬੀ ਏ ਤਿੰਨ ਸਾਲ ਦੀ ਸੀ
ਹਮ ਹਮ
ਤੇ ਬੀ ਏ ਤਿੰਨ ਸਾਲ ਦੀ ਕੀਤੀ ਉਸ ਤੋਂ ਬਾਅਦ ਬੀਐਡ ਹੁਣ ਦੋ ਸਾਲ ਦੀ ਹੈ ਇਹ ਸਾਡੇ ਪੰਜ ਸਾਲ ਵੇਸਟ ਹੋ ਗਏ ਅਗਰ ਆਪਾਂ ਇਕੱਠੇ ਕਰਦੇ ਹਾਂ ਹੁਣ ਅੱਜ ਕੱਲ੍ਹ ਦਾ ਵਧੀਆ ਸਰਕਾਰ ਨੇ ਰੂਲ ਬਣਾ ਤ ਹ ਵੀ ਹੁਣ ਬੀ ਏ ਬੀ ਏਡ ਇਕੱਠ ਇਕੱਠੇ ਕਰਾਂਗੇ ਨਾ ਤਾਂ ਪੰਜ ਚਾਰ ਸਾਲ ਦੀ ਹੋਏਗੀ ਪੰਜ ਸਾਲ ਉਹ ਤੁਹਾਨੂੰ ਵੇਸਟ ਨਹੀਂ ਕਰਨੇ ਪੈਣਗੇ
ਹਾਂਜੀ ਤੇ ਤੁਸੀਂ ਵੀ ਗਰਮੈਂਟ ਜੋਬ ਤੇ ਅਪਲਾਈ ਕਰ ਲ ਇਹ ਜੋਬ ਗਰਮੈਟ
ਹਾਂਜੀ ਹਾਂਜੀ ਜ ਮੈਂ ਵੀ ਬਸ ਗੋਮੈਂਟ ਜੋਤੀ ਅਪਲਾਈ ਕਰਨਾ
ਹਾਂ ਗਵਰਮੈਂਟ ਜੌਬ ਜ਼ਿਆਦਾ ਅੱਛੀ ਹੈ
ਬਸ ਇਸ ਤੋਂ ਬਾਅਦ ਹੁਣ ਗੁੜੀਆਂ ਨੂੰ ਮੇਰੇ ਥੋੜ੍ਹੀ ਐਡ ਹੋ ਇਸ ਤੋਂ ਬਾਅਦ ਨਾਲ ਹੀ ਮੈਂ ਉਹ ਸਟਾਰਟ ਕਰ ਦਿੰਦੀ ਆਪਣੀ ਕਪੀਟਿਵਗਜ਼ਾਮ ਦੀ ਤਿਆਰੀਆਂ ਤੇ ਬਸ ਹਾਂਜੀ ਹਾਂਜੀ ਹੁਣ ਉਹ ਸੋਚ ਮੇਰੇ ਮੰਮਾ ਤਾਂ ਕਹਿੰਦੇ ਵੀ ਏਧਰੋਂ ਭਰ ਮੈਂ ਕਿਹਾ ਇੱਧਰ ਅਗਰ ਮੇਰਾ ਤੇ ਅੱਗੇ ਮੈਂ ਕਿਹਾ ਮੇਰਾ ਸਾਰਾ ਉੱਧਰ ਹੀ ਕਰਨੀ ਆ ਸਾਰੀ ਲਾਈਫ ਹੀ ਉੱਧਰ ਸਪੈਂਡ ਕਰਨੀ ਹੈ ਫੇਰ ਮੈਂ ਉੱਧਰ ਦੀ
ਹਾਂ-ਹਾਂ ਨਹੀਂ ਨਹੀਂ ਠੀਕ ਐ ਬਾਰ-ਬਾਰ ਆਣ-ਜਾਣ ਲੱਗਾ ਰਏਗਾ
ਹਾਂਜੀ-ਹਾਂਜੀ। ਇਸ ਕਰਕੇ ਮੈਂ ਕਿਆ ਮੈਂ ਤਾਂ ਉੱਧਰ ਦੀ ਜੋਬ ਦੀ ਤਿਆਰੀ ਹਾਂਜੀ-ਹਾਂਜੀ ਓ ਵੀ ਐ ਨਾ ਵੀ ਥੋੜਾ ਅਹ ਘਰੋਂ ਵੀ ਸਪੋਰਟ ਮਿਲ ਜਾਂਦੀ ਐ ਵੀ ਹੁਣ ਬਾਹਰ ਅੰਦਰ ਤਾਂ ਚਲੋ ਨੇੜੇ ਤੇੜੇ ਅਗਰ ਜੋਬ ਮਿਲ ਗਈ ਫਿਰ ਆਪ ਪਾਂ ਡੇਲੀ ਅਪਡਾਊਨ ਤਾਂ ਕਰ ਅਗਰ ਮੈਨੂੰ ਏ ਆਪਣੇ ਪੇਕੇ ਵਾਲੀ ਸਾਈਡ ਮਿਲੀ ਏ ਅਪਡਾਊਨ ਤਾਂ ਏ ਜੋਬ ਹੀ ਸਕਿਪ ਕਰਨੀ ਪਏਗੀ ਨਾ ਫਿਰ ਮੈਨੂੰ
ਹਾਂ-ਹਾਂ-ਹਾਂ ਨਹੀਂ ਨਹੀਂ ਤੁਸੀਂ ਉੱਥੇ ਜਿੱਥੇ ਤੁਸੀਂ ਜਿੱਥੇ ਤੁਹਾਡੀ ਮੈ ਪੈਰਿਸ ਹੋਈ ਦੀ ਏ ਉੱਥੇ ਹੀ ਜਾਓ
ਹਾਂਜੀ-ਹਾਂਜੀ ਨਹੀਂ ਨਹੀਂ ਉਹ ਬਸ ਇਹੀ ਐ ਨਾ ਥੋੜਾ ਬੱਚੇ ਨੂੰ ਦੇਖ ਲਈਏ ਦੋ ਸਾਲ ਹੋ ਥੋੜੇ
ਹੂੰ ਹ-ਹ-ਹ
ਹਾਂਜੀ ਹਾਲੇ ਢਾਈ ਸਾਲ ਦੀ ਬਸ ਜੁਲਾਈ ਚ ਹੋਜੇਗੀ ਬਸ ਨੈਕਸਟ ਜੁਲਾਈ ਤੱਕ ਸਾਢੇ ਤਿੰਨ ਸਾਲ ਦੀ ਉਦੋਂ ਤੱਕ ਮੇਰੀ ਬੀਏਡ ਵੀ ਕੰਮ
ਅੱਛਾ-ਅੱਛਾ ਫੇਰ ਅਗਲੇ ਸਾਲ ਮਤਲਬ ਹੁਣ ਅਪ੍ਰੈਲ ਚ ਤੁਸੀਂ ਏਦਾ ਐਡਮਿਸ਼ਨ ਕਰਦੋਗੇ ਦੂਜੇ ਸਕੂਲ ਹੈ ਨਾ
ਹਾਂਜੀ-ਹਾਂਜੀ ਅਪ੍ਰੈਲ ਦੇ ਵਿੱਚ ਚ ਕਰਵਾ ਦਾਂਗੇ। ਬਸ ਅਪ੍ਰੈਲ ਤੋਂ ਏ ਸਕੂਲ ਜਾਏਗੀ ਬਸ ਏ ਵੀ ਜਿਵੇਂ ਕਿ ਮੈਂ ਵੀ ਨਾ ਹੁਣ ਇਹਨੂੰ ਪਲੇਅ ਚ ਪਾਇਆ ਸੀ ਪਰ ਪਲੇਅ ਦੇ ਵਿੱਚ ਨਾ ਮੇਰੇ ਤੋਂ ਬੜੀ ਵੱਡੀ ਗ਼ਲਤੀ ਹੋ ਗਈ ਮੇਰੇ ਇਗਜ਼ਾਮ ਬੜੀ ਜਲਦੀ ਆ ਗਏ
ਅੱਛਾ-ਅੱਛਾ।
ਉਹ ਸਕੂਲ ਦੀ ਏਦੀ ਹਾਫ ਫੀਸ ਐਵੇਂ ਗਈ
ਹਾਂ-ਹਾਂ
ਜੀ ਬਸ ਅੱਗੇ ਤੁਸੀਂ ਅਗਰ ਤੁਸੀਂ ਬੀ ਐਡ ਕਰਨੀਆ ਨਾ ਬਸ ਤੁਸੀਂ ਆਪਣੇ ਜੋ ਤੁਹਾਨੂੰ ਵਧੀਆ ਸਬਜੈਕਟਸ ਲੱਗਦੇ ਨੇ ਉਹ ਟੀਚਿੰਗ ਸਬਜੈਕਟ ਰੱਖੋ ਤੇ ਬਸ ਉਹ ਹੈ ਇਹਦੇ ਵਿੱਚ ਕਹਿੰਦੇ ਨੇ ਵੀ ਇੱਕ ਦਿਨ ਪਹਿਲਾਂ ਪੜ੍ਹ ਲਓ ਬਸ ਇੱਕ ਦਿਨ ਪਹਿਲਾਂ ਪੜ੍ਹ ਕੇ ਇਗਜ਼ਾਮ ਦੇ ਦੋ ਬਟ ਮੈਨੂੰ ਐਵੇਂ ਹੈ ਤਿੰਨ ਚਾਰ ਦਿਨ ਤਾਂ ਚਾਹੀਦੇ ਨੇ ਨਾ ਇਗਜ਼ਾਮ ਵੈਸੇ ਪ੍ਰੀਪਰੇਸ਼ਨ ਲਈ
ਹੋ ਜਾਏਗੀ ਲ੍ਰਨ
ਇੰਪੋਰਟੈਂਟ ਕੁਅਸ਼ਨ ਹੁੰਦੇ ਨੇ ਨਾ
ਅੱਛਾ ਅੱਛਾ ਠੀਕ
ਹਾਂਜੀ ਪ੍ਰੀਵੀਅਸ ਕੋਸ਼ਨ ਚੁੱਕ ਲੋ ਪ੍ਰੀਵੀਅਸ ਕੁਸ਼ਨ ਦੋ ਤਿੰਨ ਸਾਲ ਦੇ ਤੇ ਉਹਦੇ ਵਿੱਚ ਦੇ ਅਕੋਰਡਿੰਗ ਦੇਖ ਕੇ ਪੜ੍ਹ ਲੋ ਉਹ ਵੈਸੇ ਸਹੀ ਰਹਿੰਦਾ ਹੈ ਗ ਕਈ ਕੁਸਚਨ ਹੁੰਦੇ ਨੇ ਉਹ ਰਿਪੀਟ ਹੁੰਦੇ ਨੇ ਇੰਪੋਰਟੈਂਟ ਕੁਸ਼ਨਾ ਇਸ ਕਰਕੇ ਮੋਸਟਲੀ ਦੋ ਜਾਂ ਤਿੰਨ ਚੈਪ ਚ ਪਾਰਟ ਏ ਚ ਪਾਰਟ ਬੀ ਚ ਵੀ ਦੋ ਤਿੰਨ ਚੈਪਟਰ ਹੁੰਦੇ ਨੇ ਕਵਰ ਅ ਹੋ ਕੇ ਬਸ ਓਦੇ ਵਿਚ ਹੀ ਪੇਪਰ ਆ ਜਾਂਦਾ ਹੈ ਸਹੀ ਆ ਜਾਂਦਾ
ਅੱਛਾ
ਹਾਂਜੀ ਉਹ ਮੇਰੀ ਕੁੜੀ ਛੋਟੀ ਏ ਇਹਦੇ ਕਰਕੇ ਨਾ ਮੈਨੂੰ ਦੋ ਦਿਨ ਪਹਿਲਾਂ ਲੱਗਣਾ ਪੈਂਦਾ ਦੋ ਤਿੰਨ ਦਿਨ ਪਹਿਲਾਂ ਬੀ ਐਨੇ ਥੋੜਾ ਜਿਆ ਡਿਸਟਰਬੈਂਸ ਕਰਦੀ ਹੈ ਕਦੇ ਕੁਛ ਕਰਦੀ ਹੈ
ਹਮ ਹਮ ਤੇ ਤੁਹਾਡਾ ਫਸਟ ਈਅਰ ਜਾ ਸੈਕ ਕਲੀਅਰ
ਮੇਰਾ ਵਸ ਫਸਟ ਈਅਰ ਕੰਪਲੀਟ ਹੀ ਹੋ ਗੇ ਇੱਕ ਤਰਦੇ ਵਸ ਦੋ ਇਗਜ਼ਾਮ ਰਹਿ ਗ ਨੇ
ਅੱਛਾ ਅੱਛਾ ਤੇ ਦੋ ਸਾਲ ਦੀ ਕਹਿ ਰਹੇ ਹੋ ਤੁਸੀਂ ਠੀਕ ਹੈ ਜੀ ਇੱਕ ਸਾਲ ਹੋਰ ਐ ਮਤਲਬ ਠੀਕ ਚਲੋ ਹੋਰ ਹੋਰ ਕੀ ਵੈਸੇ ਹੋਰ ਕੀ ਸਹੀ ਵੈਸੇ ਅਗਰ ਟੀਚਿੰਗ ਜੌਬ ਕਰਨੀ ਹੈ ਤੇ
ਟੀਚਿੰਗ ਜੋਬ ਵਾਸਤੇ ਤਾਂ ਵੈਸ ਅਗਰ ਆਪਣੇ ਪੋਸਟ ਗ੍ਰੈਜੂਏਟ ਕਰਨੀ ਪੋਸਟ ਗ੍ਰੈਜੂਏਟ ਵੀ ਕਰ ਸਕਦੇ ਹਾਂ ਬਟ ਉਹਦੇ ਲਈ ਹਰ ਇੱਕ ਚੀਜ਼ ਲਈ ਨਾ ਪਹਿਲਾਂ ਬੀਐਡ ਕੰਪਲਸਰੀ ਹੈ ਅੱਜ ਕੱਲ੍ਹ ਬੀਐਡ ਕੰਪਲਸਰੀ ਹੀ ਹੈ ਟੀਚਿੰਗ ਜੋਬ ਲਈ
ਚਲੋ ਦੇਖਾਂਗੀ ਮੈਂ ਵੈਸੇ ਹਾਂ
ਜੀ ਚਲੋ ਕੋਈ ਗੱਲ ਨੀ ਤੁਸੀਂ ਦੇਖ ਆਪਣਾ ਸੋਚ ਵਿਚਾਰ ਕਰਨੇ ਇਹਦੇ ਬਾਰੇ ਜੀ ਜੀ ਠੀਕ ਹੈ ਜੀ ਹਾਂਜੀ ਓਕੇ ਬਾਈ ਜੀ
ਹਮ